ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਨੂੰ ਐਵੇਂ ਲੱਗ ਰਿਹਾ ਵੀ ਆਪਣੀ ਉਹੀ ਕੋਲ ਕਨੈਕਟ ਹੋਈ ਤੁਸੀਂ ਕੱਟੀ ਨੀ ਸੀਗੀ ਉੱਧਰੋਂ
ਨਾ ਕੱਟੀ, ਮੈਂ ਖੁੱਦ ਨੀ ਕੱਟੀ ਆਪਣੇ ਆਪ ਕੱਟ ਗਈ ਸੀ ਉਹ ਨਾ
ਕੋਲ ਮਤਲਬ ਉੱਥੇ ਆਪਣੇ ਟਾਈਮਿੰਗ ਦਿਖਾ ਰਹੀ ਹੈ ਹਨਾ ਤੇ ਸਟੋਪ ਹੋ ਗਈ ਹੈ
ਅੱਛਾ ਪਤਾ ਨੀ
ਹਾਂਜੀ-ਹਾਂਜੀ
ਹੋਰ ਫੇਰ, ਕੀ ਕਰਦੇ ਸੀ ਤੁਸੀਂ
ਬਸ ਕੁੱਛ ਨ ਵੇਲੇ ਸੀਗੇ, ਹੋਰ ਆਪਾਂ ਕੀ ਗੱਲ ਕਰ ਰਹੇ ਸੀ ਹਨਾ, ਪਰਿਵਾਰਾਂ ਦੀ ਗੱਲ ਕਰ ਰਹੇ ਸੀ।
ਹਾਂਜੀ।
ਹਾਂਜੀ ਹਾਂਜੀ, ਮਤਲਬ ਹੁਣ ਦੇਖਿਆ ਜਾਵੇ ਹਨਾ, ਚਲੋ ਵੀ ਕਈ ਵਾਰ ਮਤ ਬਿਮਾਰ ਵਗੈਰਾ ਹੋ ਜਾਂਦਾ ਹਨਾ, ਤੇ ਛੋਟੇ ਪਰਿਵਾਰ ਹੁੰਦੇ ਨੇ ਫ਼ਿਰ ਸਾਰਾ ਕੰਮ ਦੇਖੋ ਪਰ ਫਿਰ ਉਹਨਾ ਨੂੰ ਖੁਦ ਹੀ ਕਰਨਾ ਪੈਂਦਾ ਆ।
ਸਹੀ ਹੈ।
ਹਾਂਜੀ ਹਾਂਜੀ, ਪਰ ਚਲੋ ਐਵੇਂ ਹੁੰਦਾ ਵੀ ਜੇ ਵੱਡੇ ਪਰਿਵਾਰ ਨੂੰ ਕੀ, ਘਰ ਚ ਤਿੰਨ ਚਾਰ ਜਣੇ ਹੈਹੀ ਨੇ ਕੰਮ ਕਰਨ ਵਾਲੇ, ਤਾਂ ਮਤਲਬ ਇੱਕ ਚਲੋ ਜੇ ਬਿਮਾਰ ਵੀ ਹੈ ਤਾਂ ਆਰਾਮ ਕਰ ਸਕਦੇ ਹ ਉਹੋ
ਸਹੀ ਗੱਲ ਆ।
ਹਾਂਜੀ ਹਾਂਜੀ, ਇਹ ਚੀਜ਼ ਹੋ ਜਾਂਦੀ ਹੈ।
ਇਹ ਤਾਂ ਹੈ ਵੱਡੇ ਪਰਿਵਾਰ ਦਾ ਇੱਕ ਫਾਇਦਾ ਤਾਂ ਹੈ, ਵੀ ਕੰਮ ਵਗੈਰਾ ਲਈ ਹਨਾ ਹੋਰ ਵੀ ਜੈਥੇ ਹੈਲਪ ਵਗੈਰਾ ਹੋ ਜਾਂਦੀ ਹੈ। ਫੇਰ ਕੋਈ ਆ ਗਿਆ।
ਬਿਲਕੁਲ-ਬਿਲਕੁਲ, ਤੇ ਮਤਲਬ ਏਦਾਂ ਵੀ ਆ ਹਨਾ ਚਲੋ ਜੇ ਕੋਈ ਦੋ ਦੁੱਖ ਹੁੰਦਾ ਹਨਾ ਵੀ ਚਲੋ ਬੰਦੇ ਨੂੰ ਕਈ ਵਾਰ ਲਿਜਾਉਣਾ ਪੈ ਜਾਂਦਾ। ਕੋਈ ਬਿਮਾਰ ਹੋ ਗਿਆ ਹਨਾ, ਕੱਲਾ ਬੰਦਾ ਮਤਲਬ ਦੇਖੋਨਾ ਔਖਾ ਹੋ ਜਾਂਦਾ।
ਸਹੀ ਗੱਲ ਹੈ।
ਕਿ ਜੇ ਵੱਡਾ ਪਰਿਵਾਰ ਹੈਗਾ ਤਾਂ ਉਹਨੂੰ ਨਾ ਨਾਲ ਲੈ ਕੇ ਜਾਣ ਵਾਲਾ ਤਾਂ ਹੈਗਾ।
ਹਾਂ ਵੀ ਘਰ ਵੀ ਪਿੱ ਪਿੱਛੇ ਤੋਂ ਸਾਂਭਲੇਗਾ ਹੈਨਾ ਇੱਕ ਜਣਾ ਔਰ ਇੱਕ ਚਲੋ।
ਬਿਲਕੁਲ-ਬਿਲਕੁਲ।
ਹੁ-ਹੁ
ਫ ਦੇਖਿਆ ਜਾਵੇ ਤਾਂ ਫ਼ਾਇਦੇ ਵੀ ਬਹੁਤ ਨੇ ਵੱਦੇ ਪਰਿਵਾਰ ਨੂੰ ਕੋਈ ਮੁਸੀਬਤ ਕੋਈ ਹੋਰ ਆ ਗਈ ਹੈ ਨਾ ਟਾਈ ਵੀ ਚਲੋ ਐਵੇਂ ਹੁੰਦਾ ਵੀ ਚਲੋ ਸਾਥ ਦੇਣ ਨਾ ਦੇਣ ਵੀ ਚਲੋ ਇਹ ਹੁੰਦਾ ਵੀ ਚਲੋ ਹੈਗਾ ਵੱਡਾ ਟੱਬ
ਹੈਗਾ ਇਹ ਸਹੀ ਗੱਲ ਆ।
ਚੀਜ਼ ਹੋਣੀ ਇਹ ਵੀ ਬਹੁਤ ਵੱਡਾ ਰੋਲ ਹੁੰਦਾ।
ਸਹੀ ਗੱਲ ਆ।
ਹਾਂਜੀ
ਪਹਿਲੇ ਸੀਗਾ ਸਾਡਾ ਵੱਡਾ ਪਰਿਵਾਰ ਹੀ ਫੇਰ ਬਸ ਉਹੀ ਆ ਸਾਰੇ ਜਣੇ ਅਲੱਗ ਹੋ ਗਏ ਹਨਾ।
ਹਾਂਜੀ-ਹਾਂਜੀ
ਦਾਦੀ ਹੁਣ ਵੀ ਜੈ ਸੇ ਉਹਨਾ ਦੀ ਵੀ ਫੇਰ ਦਾਦਾ ਵੀ ਸੀ ਮੇਰਾ। ਬਸ ਏਦਾਂ ਹੀ ਫੇਰ। ਛੋਟਾ ਉਹ।
ਪਹਿਲਾਂ ਦਾ ਮਤਲਬ ਹੁੰਦਾ ਸੀਗਾ ਹਨਾ, ਪਹਿਲਾਂ ਦੇ ਜ਼ਮਾਨੇ ਚ ਪਤਾ ਕੀ ਆ ਹਨਾ। ਦੇਖੋ ਮਤਲਬ ਬਹੁਤ ਵੱਡੇ-ਵੱਡੇ ਪਰਿਵਾਰ ਹੁੰਦੇ ਸੀਗੇ, ਦੇਖੋ ਦਾਦੇ ਹੋ ਗਏ ਅੱਗੇ ਉਹਨਾਂ ਦੇ ਬੱ ਚੇ ਹੋ ਗਏ ਫਿਰ ਪੋਤੇ ਹੋ ਗਏ ਹਨਾ ਮਤਲਬ ਬਹੁਤ ਵੱਡੇ-ਵੱਡੇ ਮਤਲਬ ਕਿੰਨੇ-ਕਿੰਨੇ ਦਾ ਪਰਿਵਾਰ ਹੁੰਦਾ ਸੀਗਾ।
ਹੁ।
ਤੇ ਮਤਲਬ ਉਦੋਂ ਇਹ ਚੀਜ਼ ਵੀ ਨੀ ਨਾ ਹੁੰਦੀ ਸੀਗੀ ਮੇਰਾ ਤੇਰਾ। ਕਰਨੀ ਵੀ ਹਾਂ ਇਹ ਚੀਜ਼ ਮੇਰੀ ਐ ਇਹ ਚੀਜ਼ ਚੱਲ ਹੁਣ ਤਾਂ ਅੱਜ ਕੱਲ ਫਿਰ ਉਹ ਜ਼ਮੀਨਾਂ ਦਾ ਇੱਕ ਜਗ੍ਹਾ ਤੇ ਰਹੀਆਂ ਹਨਾ ਮਤਲਬ ਜੇ ਕੋਈ ਖਾਣ ਪੀਣ ਦੀ ਚੀਜ਼ ਵੀ ਹੈ ਨਾ ਵੀ ਜੇ ਇੱਕ ਨੂੰ ਮਿਲ ਗਈ ਦੂਜੇ ਨੂੰ ਨਹੀਂ ਮਿਲੀ ਉਸ ਚੀਜ਼ ਪਿੱ ਛੇ ਪਤਾ ਨੀ ਕਿੰਨਾ ਵੱਡਾ ਕਲੇਸ਼ ਹੋ ਜੇ।
ਸਹੀ ਗੱਲ ਆ, ਕਿਉਂਕਿ ਹਰੇਕ ਨੂੰ ਆਪਦੇ ਜਵਾਕ ਪਸੰਦ ਹੁੰਦੇ ਨੇ ਹਨਾ, ਫੇਰ ਹੋ ਈ ਜਾ, ਸਹੀ ਗੱਲ ਆ।
ਹੁੰਦਾ ਨਾ ਪਹਿਲਾਂ ਦੇਖੋ ਜਿਵੇਂ ਹੁਣ ਚਾਚੇ ਤਾਏ ਦੇ ਬੱਚੇ ਨੂੰ ਕੋਈ ਕੂਰ ਵੀ ਦਿੰਦਾ ਹਨਾ ਵੀ ਚਲੋ ਐਡਾ ਕੋਈ ਮਤਲਬ ਐ ਹੁੰਦਾ ਸੀ ਵੀ ਚਲੋ ਆਪਣੇ ਹੀ ਨੇ। ਮਤਲਬ ਅੱਜ ਕੱਲ ਦੀ ਜਨਰੇਸ਼ਨ ਦੇਖੋ ਨਾ ਤਾਂ ਬੱਚੇ ਘੂਰ ਸਹਿੰਦੇ ਨੇ ਹਨਾ। ਫੇਰ ਓਦਾਂ ਦਾ ਹੀ ਮਤਲਬ ਦੇਖੋ ਮਾਂ ਬਾਪ ਹੋ ਗਏ ਇੰਨੀ ਕੁ ਗੱਲ ਪਿੱਛੇ ਦੇਖੋ ਕਿੰਨੀਆਂ ਮਤਲਬ ਲੜਾਈਆਂ ਤੱਕ ਸੰਤਾਂ ਹੋ ਜਾਂਦੀਆਂ ਨੇ ਹਨਾ ਅੱਡ ਹੋ ਜਾਂਦੇ ਨੇ। ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਹਾਂਜੀ-ਹਾਂਜੀ ਮਤਲਬ ਅੱਜ ਕੱਲ
ਸਾਨੂੰ ਤਾਂ ਕੋਈ ਕੁੱਟ ਵੀ ਤੇ ਫੇਰ ਵੀ ਨੀ ਮੇਰੀ ਮੰਮੀ ਨਾਲੇ ਹੋਰ ਦੋ ਥੱਪੜ ਲਾਉਂਦੀ ਸੀ। ਵੀ ਤੇਰੀ ਗਲਤੀ ਹੋਊਗੀ ਵੀ ਉਨਾਂ ਦੀ ਨੀ।
ਅੱਜ ਕੱਲ੍ਹ ਤਾਂ ਮਤਲਬ ਚਾਚੇ ਤਾਏ ਨੂੰ ਦੇਖੋ ਇੰਨਾ ਵੀ ਹੁਕਮ ਨਹੀਂ ਹੈਗਾ ਵੀ ਬੱਚੇ ਨੂੰ ਏ ਵੀ ਕਰਦੇ।
ਸਹੀ ਗੱਲ ਆ।
ਕਿਉਂਕਿ ਦੇਖੋ ਜਦੇ ਨਾਲ ਦੀ ਨਾਲ ਮਾਂ ਬਾਪ ਤੇ ਉਹੀ ਦੇਖੋ ਫਿਰ ਬੱਚਿਆਂ ਨੂੰ ਸ਼ਹਿ ਮਿਲੀ ਜਾਂਦੀ ਆ ਹਨਾ ਫਿਰ ਓਸ ਹਿਸਾਬ ਨਾਲ ਬੱਚੇ ਵੱਡੇ ਹੋ ਕੇ ਤੁਹਾਨੂੰ ਪਤਾ ਹੀ ਵੀ ਅੱਜ ਕੱਲ੍ਹ ਦੇ ਬੱਚਿਆਂ ਦਾ ਕੀ
ਸਹੀ ਗੱਲ ਆ, ਤਾਂ ਹੀ ਨਾ ਅੱਜ ਕੱਲ ਤਾਂ ਇੱਕ ਥੱਪੜ ਵੀ ਨਹੀਂ ਚੱਲ ਸਕਦਾ ਸਾਨੂੰ ਤਾਂ ਇੰਨੇ ਪਏ ਨੇ ਬਸ। ਮੰਮੀ ਟੀਚਰ ਨਾ ਟੀਚਰ ਤੋਂ ਵੀ ਪੈ ਜਾਂਦੇ ਸੀ ਉਹਨੂੰ ਵੀ ਫੇਰ ਕਹਿੰਦੀ ਸੀ ਮੰਮੀ ਜਾ ਕੇ ਮੀਟਿੰਗ ਚ ਵੀ ਕੋਈ ਨਾ ਹੋਰ ਲਾ ਦਿਓ ਦੋ-ਤਿੰਨ। ਅੱਜਕੱਲ ਤਾਂ ਨੀ ਬ ਅੱਜਕੱਲ ਤਾਂ ਬਈ ਜਵਾਕ ਨੂੰ ਕੁਛ ਕਹਿਣਾ ਹੀ ਨਹੀਂ।
ਹਾਂਜੀ-ਹਾਂਜੀ ਬਹੁਤ ਵੱਡਾ ਸੀਮ ਕ੍ਰੀਏਟ ਹੋ ਜਾਂਦਾ ਸਕੂਲਾਂ ਦੇ ਵਿੱਚ ਪਹਿਲਾਂ ਹੁੰਦੇ ਸੀਗੇ ਦੇਖੋ ਅਧਿਆਪਕ ਹਨਾ ਕਿੰਨੇ-ਕਿੰਨੇ ਡੰਡੇ ਲਾ ਦਿੰਦੇ ਸੀ। ਸੀਗੇ ਮੁਰਗੇ ਬਣਾ ਦੇਣਾ ਹਨਾ, ਧੁੱਪ ਚ ਖੜਾ ਦੇਣਾ ਬਾਹਾਂ ਖੜੀਆਂ ਕਰਕੇ ਖੜਾ ਦੇਣਾ, ਤੇ ਮਤਲਬ ਅੱਜਕੱਲ ਨਾ ਟੀਚਰ ਨੂੰ ਬੱਚੇ ਨੂੰ ਕਹਿਣ ਲੱਗੇ ਵੀ ਪਹਿਲਾਂ ਸੋਚਣਾ ਪੈਂਦਾ ਵੀ ਮੈਂ ਇਹ ਵਰਡ ਬੱਚੇ ਨੂੰ ਬੋਲਾਂ ਕਿ ਨਾ।
ਸਹੀ ਗੱਲ ਆ।
ਕਿਉਂਕਿ ਬੱਚਿਆਂ ਨੂੰ ਪਰਵਾਹ ਈ ਨਹੀਂ ਹੈਗੀ ਨਾਮ ਕੱਟਦਾ ਸਕੂਲ ਚੋਂ ਕੱਟ ਦੇ ਪਰ
ਹੂੰ, ਹਾਂ ਅੱਜ, ਅੱਜ ਕੱਲ ਤਾਂ ਸਾਰਾ ਕੁਛ ਚੇਂਜ ਹੋ ਗਿਆ ਸਿਸਟਮ, ਐਜੂਕੇਸ਼ਨ ਦਾ ਵੀ ਹੁਣ ਸਾਡੇ ਟਾਈਮ 'ਚ ਤਾਂ ਠੀਕ ਸੀ।
ਬਿਲਕੁਲ-ਬਿਲਕੁਲ ਹੁਣ ਤੁਸੀਂ ਦੇਖਿਆ ਹੋਣਾ ਦੇਖੋ ਸਰਕਾਰ ਨੇ ਵੀ ਹਨਾ ਰੂਲ ਬਣਾਏ ਹੋਏ ਨੇ ਵੀ ਕਿਸੇ ਬੱਚੇ ਨੂੰ ਮਾਰ ਮਾਰਨਾ ਨੀ ਹੈਗਾ। ਕੋਈ ਵੀ ਏਦਾਂ ਪਨਿਸ਼ਮੈਂਟ ਨਹੀਂ ਦੇਣੀ ਹੈਗੀ। ਮਤਲਬ ਦੇਖੋ ਹੁਣ ਜੇ ਬੱਚਾ ਗ਼ਲਤੀ ਕਰਦਾ ਹਨਾ ਤਾਂ ਦੇਖੋ ਡਾਂਟਣ ਦਾ ਹੱਕ ਹੈਗਾ। ਫਿਰ ਤਾਂ ਹੀ ਬੱਚਾ ਮਤਲਬ ਬੱਚੇ ਨੂੰ ਆਪਣੀ ਗਲਤੀ ਸੁਧਾਰੂਗਾ ਹੁਣ ਜਦੋਂ ਆਪਾਂ ਬੱਚੇ ਨੂੰ ਰੋਕਾਂਗੇ ਈ ਨੀ ਚੀਜ਼ ਤੋਂ, ਫਿਰ ਮਤਲਬ ਕਿੱਦਾਂ ਉਹਦੇ ਚ ਇੰਪਰੂਵਮੈਂਟ ਬੱਚਿਆਂ ਨੂੰ ਸਜ਼ਾ ਮਿਲਦੀ ਜਗ੍ਹਾ ਉਹਨਾਂ ਦੇ ਅਧਿਆਪਕਾਂ ਨੂੰ ਮਿਲਦੀ ਹੈ ਦੇਖੋ।
ਸਹੀ ਗੱਲ ਆ।
ਇਹ ਚੀਜ਼ ਹੈ ਕਿਉਂਕਿ ਸਰਕਾਰ ਨੇ ਵੀ ਸਖਤ ਰੂਲ ਬਣਾਏ ਹੋਏ ਨੇ ਕਿ ਕੋਈ ਵੀ ਟੀਚਰ ਨੂੰ ਕੋਈ ਹੱਕ ਨਹੀਂ ਹੈਗਾ ਵੀ ਮਤਲਬ ਏਦਾਂ ਬੱਚੇ ਨੂੰ ਪਨਿਸ਼ਮੈਂਟ ਦੇਣ ਦਾ ਜਾਂ ਮਾਰਨ ਦਾ ਕਹਿ ਲੋ। ਹਾਂਜੀ-ਹਾਂਜੀ ਤੇ ਪਹਿਲੀ ਗੱਲ ਤਾਂ ਹਨਾ ਪੇਰੈਂਟ ਹੀ ਇਹ ਚੀਜ਼ ਕਹਿ ਦਿੰਦੇ ਨੇ ਹਨਾ ਵੀ ਬੱਚੇ ਨੂੰ ਮਤਲਬ ਮਾਰਨਾ ਨੀ ਹੈਗਾ ਜਾਂ ਜੇ ਬੋ ਵੀ ਹਨਾ, ਮਤਲਬ ਪਹਿਲਾਂ ਦੇਖੋ ਕਿੰਨੇ ਢੀਠ ਹੁੰਦੇ ਸੀਗੇ ਬੱਚੇ ਕੋਈ ਅਸਰ ਨਹੀਂ ਹੁੰਦਾ ਸੀਗਾ ਵੀ ਚਲੋ ਕਹਿ ਵੀ ਚੱਕਰ ਨਹੀਂ ਹੈਗਾ।
ਨਾਲੇ ਘਰੇ ਜਾ ਕੇ ਵੀ ਨੀ ਦੱਸਦੇ ਸੀ ਅੱਜ ਕੱਲ ਤਾਂ ਸਾਰੇ ਸਾਰਾ ਕੁਛ ਦੱਸਦੇ ਨੇ ਜਵਾਕ। ਵੀ ਏਦਾਂ ਕਿਹਾ ਮੈਮ ਨੇ ਏਦਾਂ ਕਿਹਾ। ਅਸੀਂ ਤਾਂ ਡਰਦੇ ਮਾਰੇ ਵੀ ਮੰਮੀ ਹੋਰ ਥੱਪ ਪੜ ਲਾਉਗੀ। ਅਸੀਂ ਤਾਂ ਦੱਸਦੇ ਹੀ ਨੀ ਸੀ।
ਇਹ ਹੁਣ ਦੇਖੋ ਸਕੂਲਾਂ ਵਿੱਚ ਤਾਂ ਸਹਿਣਾ ਦੂਰ ਦੀ ਗੱਲ ਜਦੋਂ ਬੱਚਾ ਘਰੇ ਹੀ ਨਹੀਂ ਸਹਿਿੰਦਾ ਹੈਗਾ ਜੇ ਉਹਨੂੰ ਕਿਸੇ ਨੇ ਕੁਛ ਕਹਿ ਤਾ ਹਨਾ, ਮਤਲਬ ਦੇਖੋ ਬੱਚਿਆਂ ਤੋਂ ਹੀ ਹੁੰਦੀਆਂ ਨੇ ਲੜਾਈਆਂ ਦੇਖੋ ਜੇ ਮਤਲਬ ਚਾਚੇ, ਤਾਏ ਨੇ ਕੁੱਛ ਕਹਿ ਤਾ ਹਨਾਂ ਬੱਚੇ ਨੂੰ ਉਹੀ ਗੱਲ ਜਾ ਕੇ ਆਪਣੇ ਮਾਂ-ਬਾਪ ਨੂੰ ਦੱਸਤੀ। ਫੇਰ ਉਸੇ ਗੱਲ ਤੋਂ ਦੇਖੋ ਹਨਾ ਉਹਨਾਂ ਦੀ ਲੜਾਈ ਹੋ ਗਈ। ਫਿਰ ਪਰਿਵਾਰ ਅਲੱਗ ਹੋ ਗਏ। ਕਿੰਨਾ ਫਰਕ ਪੈ ਜਾਂਦਾ।
ਇਹ ਤਾਂ ਹੈ।
ਹਾਂਜੀ-ਹਾਂਜੀ। ਜੇ ਦੇਖਿਆ ਜਾਵੇ ਵੈਸੇ ਤੇ ਹੁਣ ਜੇ ਇਕੱਠੇ ਪਰਿਵਾਰਾਂ ਦੇਖੋ ਫਾਇਦੇ ਵੀ ਬਹੁਤ ਸੀਗੇ ਹਨਾ ਇਕੱਠੇ ਰਲ-ਮਿਲ ਕੇ ਰਹਿਣਾ ਕਿੰਨਾ ਜੀਅ ਲੱਗਿਆ ਰਹਿੰਦਾ ਸੀਗਾ।
ਹਾਂ। ਮੈਨੂੰ ਵੀ ਨਾ ਵੱਡਾ ਪਰਿਵਾਰ ਪਸੰਦ ਐ। ਸੱਚੀ ਦੱਸਾਂ ਬਟ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
ਫਿਰ ਕਦੇ-ਕਦੇ ਏਂ ਹੁੰ। ਦਾ ਯਾਰ ਵੀ ਨਾ ਵੀ ਛੋਟਾ ਹੀ ਠੀਕ ਆ। ਕਿਉਂਕਿ? ਕਦੇ ਜੀਅ ਨੀ ਲੱਗਦਾ ਹਨਾ। ਫਿਰ ਏਦਾਂ ਹੁੰਦਾ ਯਾਰ ਵੀ ਵੱਡਾ ਪਰਿਵਾਰ ਹੁੰਦਾ ਨਾ। ਤਾਂ ਵੀ ਲੱਗਿਆ ਰਹਂਦਾ।
ਹੁਣ ਮਤਲਬ ਦੇਖੋ ਭੂਆ ਜੀ। ਉਹਨੀ ਆਏ ਹੋਏ ਸੀਗੇ ਉਹ ਦੂਜੇ ਚਾਚੇ ਘਰ ਰਹਿੰਦੇ ਸੀਗੇ। ਮਤਲਬ ਹਨਾ। ਪਹਿਲਾਂ ਤਾਂ ਚਲੋ। ਮਤਲਬ ਹੁਣ ਅਲੱਗ-ਅਲੱਗ ਘਰ ਹੋ ਗਏ ਤਾਂ। ਮਤਲਬ ਉਹ ਉੱਧਰ ਹੀ ਆਉਂਦੇ ਨੇ ਚਲੋ ਇੱਧਰ ਦਿਨ ਚ ਚ ਆ ਜਾਂਦੇ ਨੇ। ਹੁਣ ਕੀ ਹੋਇਆ। ਇੱਕ ਦਿਨ ਦੇਖੋ ਓਧਰ ਏ ਸੀ ਖ਼ਰਾਬ ਹੋ ਗਿਆ। ਤੇ ਮਤਲਬ ਰਾਤ ਹੁਨ ਉਹ ਇੱਧਰ ਆ ਗਏ। ਸਾਡੇ ਘਰ ਪੈਣ ਆ। ਇੱਕ ਚਲੋ ਇੱਧਰ ਪੈ ਜਾਂਦੇ। ਤੇ ਭੂਆ ਜੀ। ਦਾ ਬੇਟਾ ਕਹਿੰਦਾ-ਕਹਿੰਦਾ ਨਹੀਂ ਮੈਂ ਨੀ ਇੱਧਰ ਪੈਂਦਾ ਹੈਗਾ। ਮੈਂ ਤਾਂ ਉੱਧਰ ਹੀ ਪਾਵਾਂਗੀ। ਹੁਣ ਉਹਨੂੰ ਤਾਂ ਦੇਖੋ ਇੱਧਰ ਬਾਰੇ ਪਤਾ ਨੀ ਵੀ। ਉਹਦੇ ਮੁਹ ਇਧਰ ਵੱਡੇ ਹੋਏ ਨੇ, ਇੱਧਰ ਰਹੇ ਨੇ। ਕਿਉਂਕਿ ਮੇਨ ਘਰ ਇੱਧਰ ਹੀ ਆ। ਜਿੱਥੇ ਸਾਰੇ ਇਕੱਠੇ ਵੱਡੇ ਹੋਏ ਨੇ। ਫੇਰ ਉਹਦੇ ਮੰਮਾ ਦੱਸਣ ਲੱਗੇ ਕਹਿੰਦੇ। ਮੇਰਾ ਇਹ ਆਦਿ ਘਰ ਆ ਵੀ ਮੈਂ ਇੱਥੇ ਹੀ ਵੱਡੀ ਹੋਈ ਹਨਾ। ਇੱਥੇ ਖਾਇਆ ਵ ਇੱਥੇ ਪੜੀਆਂ।
ਹਾਂ।
ਫਿਰ ਉਹ ਹੂਣ ਤੇ ਨਹੀਂ ਦੇਖੇ ਤੇ ਫੇਰ ਮੈਂ ਉਹਨੂੰ ਦੱਸਿਆ। ਮੈਂ ਕਿਹਾ ਪਹਿਲਾਂ ਏ ਸੀ ਨੀ ਹੁੰਦੇ ਸੀਗੇ। ਮਤਲਬ ਇੱਕ ਉਹ ਜਿਹੜਾ ਪੱਖਾ ਹੁੰਦਾ ਦਾਦੀ ਫੁਰਾ ਪੱਖਾ ਤੇ ਮਤਲਬ। ਉਹ ਇੱਕ ਪੱੱਖਾ ਲਗਾਉਣਾ ਵਿਹੜੇ ਦੇ ਵਿੱਚ ਕਿੰਨੇ ਮੰਜੇ ਡਹਿ ਜਾਂਦੇ ਸੀਗੇ ਸਾਰੇ ਦੋ-ਦੋ ਜਣੇ ਪੈ ਜਾਂਦੇ ਸੀਗੇ। ਹੁਣ ਤਾਂ ਦੇਖੋ ਸਾਰੇ ਆਪਣੇ ਅਲੱਗ-ਅਲੱਗ ਕਮਰੇ ਚ ਏ ਸੀ। ਲੱਗੇ ਹੁੰਦੇ ਨੇ ਹਨਾ
ਸਹੀ ਗੱਲ ਆ।
ਕੱਠਾ ਬੈਣਾ ਦੇਖੋ ਨਾ। ਤਾਂ ਕੋਈ ਪਸੰਦ ਕਰੇ ਅੱਜ ਕੱਲ। ਪਰ ਐਨੁ ਇਹ ਹੁੰਦਾ ਵੀ। ਵੀ। ਪ੍ਰਾਈਵੇਸੀ ਰਹੇ ਹਨਾ। ਆਪਣਾ ਅਲੱਗ ਤੋਂ।
ਸਹੀ ਗੱਲ ਆ।
। ਪਹਿਲਾਂ ਦੇਖੋ ਪੱਖੇ, ਮਤਲਬ ਕਈਆਂ ਦੇ ਤਾਂ ਚਲੋ ਪੱਖੇ ਵੀ ਨਹੀਂ ਹੁੰਦੇ ਸੀਗੇ ਐਵੇਂ। ਗਿੱਲੀਆਂ ਚੁੰਨੀਆਂ ਕਰਕੇ ਹਨਾ। ਗਿੱਲੀਆਂ ਚਾਦਰਾਂ ਕਰਕੇ ਲੋਕ ਪੈ ਜਾਂਦੇ ਸੀਗੇ।
ਪੈ ਸੀ ਸਹੀ ਗੱਲ ਆ।
ਹਾਂਜੀ-ਹਾਂਜੀ ਮਤਲਬ। ਸਾਡੇ ਵੀ ਦੇਖੋ ਇਹ ਟਾਈਮ ਤੇ ਅਸੀਂ ਵੀ ਦੇਖਆ ਹੋਣਾ ਵੀ ਚਲੋ ਪੱਖਾ ਲੱਗਿਆ ਹੁੰਦਾ। ਸੀਗਾ ਬਾਹਰ ਮੰਜੇ ਡਾਏ ਵੀ ਹੁੰਦੇ ਸੀਗੇ ਲੈਣ। ਦੇ ਵਿੱਚ। ਤੇ ਮਤਲਬ ਦੋ-ਦੋ ਜਣੇ ਪਏ ਹੁੰਦੇ ਸੀਗੇ। ਉਦੋਂ ਤਾਂ ਪੱਖੇ ਦੀ ਹਵਾ ਬਹੁਤ ਹੁੰਦੀ ਸੀਗੀ।
ਸਹੀ ਗੱਲ ਆ। ਹੁਣ ਤਾਂ ਕਿਹੜਾ ਬਾਹਰ ਸੋਂਦਾ ਹੁਣ ਨੀ ਸੋਂਦਾ ਕੋਈ।
ਚੌਵੀ ਤੋਂ ਸਿੱਧਾ ਐ ਹੁੰਦਾ ਵੀੇ। ਅਠਾਰਾਂ ਤੇ ਲੈ ਆਈ ਇਹਨੂੰ
ਲਾਏ ਸਹੀ ਗੱਲ ਆ।
ਹੋਰ ਕੀ ਮਤਲਬ। ਇਹਨਾਂ ਦੇ ਕੋ ਫ਼ਰਕ ਪੈ ਗਿਆ ਹਨਾ ਚੀਜ਼ਾਂ ਦਾ।
ਹਮ-ਹਮ ਹੈ ਨਾ। ਪਹਿਲੇ ਤਾਂ ਏਸੀ ਵੀ ਨੀ ਕੁਛ ਵੀ ਨੀ ਕੂਲਰ ਚਲੋ ਕੂਲਰ ਆਏ ਹਨਾ ਫੇਰ ਏ ਸੀ ਆਇਆ।
ਹਾਂਜੀ-ਹਾਂਜੀ। ਤੇ ਖਾਣੇ - ਪੀਣੇ ਦਾ ਵੀ ਦੇਖੋ ਕਿੰਨਾ ਫ਼ਰਕ ਹੁੰਦਾ ਸੀ। ਮਨੂੰ ਜਦੋਂ ਆਪਾਂ ਇਕੱਠੇ ਬਹਿ ਕੇ ਰੋਟੀ ਖਾਂਦੇ ਹੁੰਦੇ ਸੀਗੇ ਹਨਾ। ਤੁਹਾਨ ਲੱਗਦਾ ਸੀ ਕਿ ਰੋਟੀਆਂ ਖਾ ਲਈਆਂ ਆਪਾਂ ਨੇ। ਕੋਈ ਸਬਜ਼ੀ ਦਾ ਨੀ। ਸੀਗਾ ਵੀ ਹਾਂ ਇਹ ਸਬਜ਼ੀ ਨੀ। ਕਿਉਂਕਿ ਉਦੋਂ ਤਾਂ ਹਨਾ ਵੀ ਐਵੇਂ ਹੁੰਦਾ ਸੀਗਾ। ਟੱਬਰਾਂ ਦੇ ਵਿੱਚ ਪਤੀਲੇ ਹੀ ਬਣਦੇ ਨੇ ਫਿਰ। ਸਬਜ਼ੀਆਂ ਨੇ ਇਕੱਠੇ।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
ਕਿਉਂਕਿ ਸੁੱਕੀ ਸਬਜ਼ੀ ਨਾਲ ਤਾਂ ਦੇਖੋ ਬਹੁਤ ਘੱਟ ਸਰਦਾ ਸੀਗਾ ਹਨਾ। ਪਤੀਲੇ ਜਾ ਕੇ ਮਤਲਬ। ਇਕੱਠੇ ਜਦੋਂ ਰੋਟੀ ਖਾਣ ਬੈਠਣਾ ਮਤਲਬ ਪਤਾ ਵੀ ਨੀ ਲੱਗ ਸਕਦੀ ਵੀ ਕਿੰਨੀਆਂ ਰੋਟੀਆਂ। ਖਾਕੇ ਰੱਜ ਵੀ ਆ ਜਾਂਦਾ ਸੀਗਾ ਸਵਾਦ ਵੀ ਆਉਂਦਾ ਸੀਗਾ।
ਹਾਂਜੀ ਹੋਰ।
ਖਾਕੇ ਵੀ ਐਂ ਲੱਗਦਾ, ਵੀ ਖਾਧੀ ਨੀ।
ਇਹੀ ਗੱਲ ਆ।
ਹੋਰ ਕੀ ਉਹਦਾ ਇਕੱਲਾ ਬੰਦਾ ਇੱਕ ਨੇ ਪਾ ਕੇ ਦਿੱਤੀ ਦੂਜੇ ਨੇ ਖਾ ਲਈ ਚਲੋ ਜੀ।
ਹੋ ਗਿਆ ਕੰਮ ਸਹੀ।
ਫ਼ੋਨ ਦੇਖਦੇ-ਦੇਖਦੇ ਹੀ ਖਾ ਲਏ।
ਖਾ ਲਏ ਸਹੀ ਗੱਲ ਆ।
ਹੋਰ ਟੀ ਵੀ ਛੱਡੋ ਹੂਣਤਾ ਫੋਨ ਤੇ। ਕੋਈ ਫੀਲਮ।
ਫੋਨ ਹਾਂ ਅੱਜ ਕੱਲ ਤਾਂ ਟੀ ਵੀ ਤਾਂ ਬਹੁਤ ਘੱਟ ਦੇਖਣੇ ਲੱਗੇ ਲੋਕੀ। ਫੋਨ।
ਬਿਲਕੁਲ ਫੋਨ ਤੇ ਹੀ ਰਹਿ ਗਿਆ ਹੁਣ ਤਾਂ ਟੀਵੀਆਂ ਦਾ ਵੀ ਬਹੁਤ ਜਿਆਦਾ ਘੱਟ ਗਿਆ।
ਘੱਟ ਗਿਆ ਹਾਂ ਅਸੀਂ ਤਾਂ ਖੁੱਦ ਬਹੁਤ ਘੱਟ ਵੱਧ ਰਿਚਾਰਜ ਕਰਾਉਂਦੇ ਨੇ। ਨਹੀਂ ਫੋਨ।
ਹਾਂਜੀ ਉਹੀ ਤਾਂ ਹੈ ਕਿਉਂਕਿ ਹੁਣ ਦੇਖੋ ਟੀਵੀਆਂ ਤੇ ਵੀ ਦੇਖੋ ਹਨਾ ਮਤਲਬ ਅਲੱਗ ਪੇਸੇ ਪੁਉਣੇ ਬੰਦੇ ਨੇ ਫੇਰ ਉਹ ਚ ਉਹੀ। ਪੁਰਾਣੀਆਂ ਚੀਜ਼ਾਂ ਆਈ ਜਾਂਦੀਆਂ ਹਨ, ਨਾ ਕਿ ਦੇਖੋ ਨਵੀਆਂ-ਨਵੀਆਂ ਚੀਜ਼ਾਂ ਆਈ ਜਾਂਦੀਆਂ ਨੇ।
ਹੂ ਸਹੀ ਗੱਲ ਆ।
ਹਾਂਜੀ ਹਾਂਜੀ ਚਲੋ ਠੀਕ ਏ, ਫਿਰ ਆਪਾਂ ਅਗਲੀ ਕੋਲ ਦੇ ਵਿੱਚ ਜੁੜ।
ਠੀਕ ਐ ਓਕੇ ਜੀ।
ਓਕੇ, ਸਤਿ ਸ੍ਰੀ ਅਕਾਲ।